ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ-ਚਾਲ?
ਠੀਕ ਹੈ ਜੀ, ਤੁਸੀਂ ਸੁਣਾਓ ਜੀ?
ਠੀਕ ਆ ਜੀ, ਤੁਸੀਂ ਦੱਸੋ, ਕੀ ਕਰਦੇ?
''ਮੈਂ ਆਪਣੀ ਸ਼ੋਪ ਤੇ ਬੈਠਾ ਜੀ।
ਅੱਛਾ ਜੀ, ਹੋਰ?
ਬਸ ਵਧੀਆ ਜੀ। ਤੁਸੀਂ ਕੀ ਕਰਦੇ ਜੀ?
ਕੁਛ ਨੀ ਬੈਠੇ।
ਹੋਰ, ਖਾਣਾ-ਪੀਣਾ ਹੋ ਗਿਆ?
ਹਾਂਜੀ-ਹਾਂਜੀ।
ਫੂ, ਫੂਡ ਦੇ ਟੋਪਿਕ ਤੇ ਰਿਲੇਟਿਡ ਗੱਲ ਕਰਨੀ ਏ।
ਹਾਂਜੀ-ਹਾਂਜੀ, ਕਰੋ ਜੀ। ਤੁਸੀਂ ਖਾਂਦੇ ਹੋ ਬਾਹਰ ਦਾ ਫਾਸਟ-ਫੂਡ?
ਨਹੀਂ ਪਹਿਲਾਂ ਖਾ ਲੈਂਦੇ ਸੀ ਹੁਣ ਤੇ ਕਾਫ਼ੀ ਹੱਦ ਤੱਕ ਬੰਦ ਕਰ ਦਿੱਤਾ ਜੀ ਕਿਉਂਕਿ ਹੁਣ ਤੇ ਵੈਸੇ ਵੀ ਬਾਰਿਸ਼ ਦਾ ਮੌਸਮ ਗਰਮੀ ਵਗ਼ੈਰਾ ਬਹੁਤ ਹੈਗੀ ਐ ਪਸੀਨਾ ਵਗੈਰਾ ਬਹੁਤ ਆਉਂਦਾ ਨਾ ਲੋਕਾਂ ਨੂੰ।
ਹਾਂਜੀ ਹਾਂਜੀ ਬਿਲਕੁਲ ਗਰਮੀ ਬਹੁਤ ਹੈਗੀ ਹਾਂਜੀ।
ਹਾਂਜੀ, ਇਸੇ ਕਰਕੇ ਬਸ ਫਿਰ ਹੁਣ ਘਰ ਦਾ ਹੀ ਖਾਂਦੇ ਥੋੜਾ ਬਹੁਤਾ ਗਰਮੀ ਜ਼ਿਆਦਾ ਹੋਣ ਕਰਕੇ ਨਾ ਬਾਹਰਲਾ ਬੰਦ ਕਰ ਦਈ ਦਾ।
ਹਾਂਜੀ, ਬਿਲਕੁਲ ਫਾਸਟ ਫੂਡ ਤੇ ਖਾਣਾ ਵੀ ਨੀ ਚਾਹੀਦਾ ਵੈਸੇ ਵੀ ਇਹਦੇ ਬਹੁਤ ਨੁਕਸਾਨ ਹੈਗੇ ਆ।
ਹਾਂ ਫਾਸਟ ਫੂਡ ਦੇ ਵਿੱਚ ਜ਼ਿਆਦਾਤਰ ਸਾਰੇ ਮੈਦੇ ਹੀ ਪਾਈ ਜਾਂਦੇ ਪਏ ਹਰ ਪਾਸੇ
ਹਾਂਜੀ, ਤੁਹਾਨੂੰ ਪਤਾ ਮੈਦਾ ਹੁੰਦਾ ਉਹਦੇ ਵਿੱਚ ਹਾਂਜੀ। ਉਹ ਤੇ ਵੈਸੇ ਨੀ ਪਚਦਾ ਛੇਤੀ ਹਾਂਜੀ।
ਸਾਰੇ ਪਾਸੇ ਇਹੀ ਹਾਲ ਬਸ ਪਰ ਲੋਕਾਂ ਨੂੰ ਵੀ ਨਾ ਬਣਾਉਣਾ ਨਾ ਪਵੇ। ਰਾਤ ਨੂੰ ਗਰਮੀ ਬਹੁਤ ਹੁੰਦੀ ਰਸੋਈ ਦੇ ਵਿੱਚ ਉਹ ਕਹਿੰਦੇ ਕਿ ਬਾਹਰੋਂ ਲਿਆਓ ਖਾ ਲੋ।
ਹਾਂਜੀ ਹਾਂਜੀ, ਖਾ ਤੇ ਲੈਂਦੇ ਆ ਲੋਕੀ ਪਰ ਤੁਹਾਨੂੰ ਪਤਾ ਬਾਅਦ ਵਿੱਚ ਫਿਰ ਕਿੰਨੀਆਂ ਬਿਮਾਰੀਆਂ ਹੁੰਦੀਆਂ ਓਦੇ ਨਾਲ ਹਨਾ ਕਿੰਨੀ ਕਿੰਨੀ ਗੰਦਗੀ ਚ ਬਣਾਇਆ ਹੁੰਦਾ।
ਆਹੋ ਇੰਨੀਆਂ, ਨਾਲ ਇੰਨੀਆਂ ਵੀਡੀਓ ਅੱਜ ਕੱਲ ਆਂਦੀਆਂ ਰਹਿੰਦੀਆਂ ਕਿ ਆ ਦੇਖੋ ਕਿਦਾਂ ਚੀਜ਼ਾਂ ਬਣਦੀਆਂ ਪਈਆਂ ਤੇ ਅਸੀਂ ਲੋਕ ਉਹੀ ਖਾਂਦੇ ਪਏ ਹਾਂ ਬੱਚਿਆਂ ਆਪਣਿਆਂ ਨੂੰ ਕੀ ਫਰੂਟੀਆਂ ਵਗੈਰਾ ਪਿਲਾਨਾ ਆ ਉਹਦੇ ਵਿੱਚੋਂ ਪਤਾ ਨੀ ਕੀ ਕੀ ਨਿਕਲਦਾ ਮੈਗੀਆਂ ਬਣਾ ਬਣਾ ਕੇ ਦਈ ਜਾਂਦੇ ਲੋਕ ਉਹਨਾਂ ਵਿੱਚੋਂ ਨਿਕਲ ਜਾਂਦੇ ਕੀੜੇ ਵਗੈਰਾ।
ਹਾਂਜੀ ਬਿਲਕੁਲ ਜੀ।
ਜਿੱਥੇ ਵੀ ਅਸੀਂ ਜਾਣੇ ਆ ਬਰਗਰ ਵਗੈਰਾ ਦੀ ਸ਼ੋਪ ਤੇ ਜਾਣੇ ਆ ਜਾਂ ਬਰਗਰ ਜਿੱਦਾਂ ਵੀ ਕਿਸੇ ਵੱਡੇ ਜਾਣੇ ਆ ਕਿਸੇ ਵੀ ਸਟੋਲ ਤੇ ਉੱਥੇ ਵੀ ਇਹੀ ਹਾਲ ਹੁੰਦਾ।
ਹਾਂਜੀ, ਬਿਲਕੁਲ ਜੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਅੱਜ ਕੱਲ ਇਹੀ ਖਾਣਾ ਪਸੰਦ ਹੈਗਾ ਵਾ
ਕੋਈ ਵੀ ਦੇਖ
ਪਰ ਇਸਨੂੰ ਖਾਣਾ ਰੋਜ਼ਾਨਾ ਖਾਣਾ ਸਾਡੀ ਸਿਹਤ ਲਈ ਬਿਲਕੁਲ ਵੀ ਠੀਕ ਨੀ ਹੁੰਦਾ ਤੁਹਾਨੂੰ ਪਤਾ।
ਹਾਂ, ਸਾਡੇ ਇੱਕ ਨੋਨ ਸੀਗਾ ਇੱਕ ਮੁੰਡਾ ਉਹ ਮਤਲਬ ਉਹਦੀ ਮੰਮੀ ਦਾਸਦੇ ਸੀਗੇ ਕਿ ਮਹੀਨੇ ਚ ਵੀਹ ਤੋਂ ਪੱਚੀ ਦਿਨ ਬਾਹਰ ਹੀ ਖਾਂਦਾ ਸੀ ਤੇ ਉਹਦਾ ਓਪਰੇਸ਼ਨ ਹੋਇਆ ਮੇਜਰ ਓਪਰੇਸ਼ਨ। ਸੱਠ ਸੱਤਰ ਪਰਸੈਂਟ ਚਾਂਸ ਰਹਿ ਗਿਆ ਸੀ ਉਹਦਾ
ਹਾਂਜੀ, ਜਿਹੜਾ ਮੈਦਾ ਹੁੰਦਾ ਉਹ ਅੰਦਰ ਜਮ ਜਾਂਦਾ ਤੁਹਾਨੂੰ ਪਤਾ ਉਹ ਤੇ ਫੇਰ ਹੈਗਾ ਵਾ।
ਅੱਜ ਕੱਲ ਦੇ ਫਿਰ ਬੱਚੇ ਵੀ ਉੱਦਰ ਦੇ ਆ ਨਾ ਮਤਲਬ ਖਾ ਪੀ ਲਿਆ ਤੇ ਲੇਟ ਗੇ ਕੋਈ ਆਊਟਡੋਰ ਐਕਟੀਵਿਟੀ ਨੀ ਹੈਗੀ ਸਾਰ ਇਨਡੋਰ ਗੇਮਾਂ ਖੇਡ ਲੈਂਦੇ ਆ ਮੋਬਾਈਲ ਚਲਾ ਲੈਂਦੇ ਆ।
ਹਾਂਜੀ ਹਾਂਜੀ ਫਿਰ ਹਾਂਜੀ, ਉਹਦੇ ਨਾਲ ਮੋਟਾਪਾ ਕਿੰਨਾ ਵੱਧ ਜਾਂਦਾ ਜੀ ਜੇ ਚੀਨੀ ਦੀ ਮਾਤਰਾ ਜਿਆਦਾ ਹੋਵੇ। ਤੇ ਉਹਦੇ ਨਾਲ ਸ਼ੂਗਰ ਦੀ ਕਿੰਨੀ ਬਿਮਾਰੀ ਹੋ ਜਾਂਦੀ ਆ।
ਹਾਂ, ਬੱਚਿਆਂ ਨੂੰ ਕੋਈ ਆਪਾਂ ਘਰ ਦੀ ਚੀਜ਼ ਦਿੰਦੇ ਹੋ ਉਹ ਖਾਂਦੇ ਨੇ ਉਹਨਾਂ ਨੇ ਕਿਹਾ ਬਾਹਰੋਂ ਚੀ ਵਗੈਰਾ ਲੈ ਦੋ ਸਾਨੂੰ ਕੋਲਡ ਡਰਿੰਕ ਲੈ ਦੋ ਮਿੱਠਾ ਖਾ ਲਈਏ ਬਾਹਰੋਂ ਇਹੀ ਖਾਂਦੇ ਰਹਿੰਦੇ।
ਹਾਂਜੀ ਹਾਂਜੀ, ਬਿਲਕੁਲ ਜੀ ਹਨਾ ਫਾਸਟ ਫੂਡ ਖਾਣ ਦੇ ਨਾਲ ਦਿਲ ਦੀਆਂ ਬਿਮਾਰੀਆਂ ਬਹੁਤ ਹੋ ਜਾਂਦੀਆਂ ਵਾ।
ਔਰ ਫਾਸਟ ਫੂਡ ਦੇ ਨਾਲ ਹੁੰਦੀਆਂ ਪਈਆਂ ਜਿਹੜੀਆਂ ਅੱਜ ਕੱਲ੍ਹ ਪਲਾਸਟਿਕ ਦੀਆਂ ਬੋਟਲ ਜਾਂਦੀਆਂ ਪਈਆਂ ਉਹਨਾਂ ਕਰਕੇ ਬਹੁਤ ਚੰਗਾ ਪੈਂਦਾ ਪਿਆ। ਸਾਰੇ ਪਾਸੇ ਪਲਾਸਟਿਕ ਮਾਈਕ੍ਰੋ ਫਾਈਬਰ ਦੇ ਵਿੱਚ ਸਾਡੇ ਅੰਦਰ ਜਾਂਦਾ। ਅਸੀਂ ਕਿਤੇ ਵੀ ਜਾਂਦੇ ਆ ਪੈਕਿੰਗ ਕਰਕੇ ਉਹ ਸਾਨੂੰ ਪਲਾਸਟਿਕ ਦੇ ਲਿਫਾਫਿਆਂ ਵਿੱਚ ਹੀ ਦੇਈ ਜਾਂਦੇ ਪਏ ਆ।
ਚੀਜ਼ਾਂ,
ਹਾਂਜੀ, ਬਿਲਕੁਲ ਜੀ ਅਗਰ ਸਾਡੇ ਸਰੀਰ ਨੂੰ ਲੋਹੜੀ ਦੇ ਵਿਟਾਮਿਨ ਹਨਾ ਪੂਰੇ। ਕਰਨੇ ਆ ਤੇ ਉਹ ਸਾਨੂੰ ਪੌਸ਼ਟਿਕ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਵਾ ਇਹਦੇ ਨਾਲ ਤੇ ਸਾਨੂੰ ਵਿਟਾਮਿਨ ਤੇ ਪੌਸ਼ਟਿਕ ਤੱਤ ਤੇ ਵੀ ਬਹੁਤ ਘੱਟ ਮਿਲਦੇ ਆ ਸਾਡੇ ਦੰਦਾਂ ਨੂੰ ਕਿੰਨਾ ਨੁਕਸਾਨ ਹੋ ਜਾਂਦਾ ਵਾ।
ਹਾਂਜੀ, ਪਰ ਉਹ ਅੱਜ ਕੱਲ੍ਹ ਜਿੱਦਾਂ ਆਪਾਂ ਦੇਖੀਏ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਅੱਜ ਕੱਲ੍ਹ ਹਰ ਚੀਜ਼ ਚ ਮਿਲਾਵਟ ਐ। ਜਿੱਦਾਂ ਪਿੱਛੇ ਇੱਕ ਖ਼ਬਰ ਆਈ ਸੀ ਜਿਹੜੇ ਆਪਾਂ ਭੁੱਜੇ ਛੋਲੇ ਖਾਂਦੇ ਹਾਂ ਜਿਹੜੇ ਕਾਲੇ ਛੋਲੇ ਪੁੱਜੇ ਹੁੰਦੇ ਆ ਉਹਨਾਂ ਵਿੱਚ ਵੀ ਕਹਿੰਦੇ ਨਕਲੀ ਬਣਾ ਤੇ ਇਹਨਾਂ ਨੇ ਚਾਵਲ ਨਕਲੀ ਬਣਾਈ ਜਾਂਦੇ ਤੇ ਦਾਲਾਂ ਨਕਲੀ ਬਣਾਈ ਜਾਂਦੇ ਤੇ ਤੇ,
ਹਾਂਜੀ ਹਾਂਜੀ, ਚਾਵਲ ਵੀ ਅੱਜ ਕੱਲ ਦੇਖੋ ਪਲਾਸਟਿਕ ਦੇ ਬਣਾਏ ਜਾ ਰਹੇ ਆ। ਤੇ ਉਹਦੇ ਨਾਲ ਕਿੰਨਾ ਨੁਕਸਾਨ ਹੋ ਜਾਂਦਾ ਸਾਡੇ ਸਰੀਰ ਦਾ
ਉਹੀ ਨਾ ਦੇਖੋ ਚਾਵਲ ਹਰ ਬੰਦਾ ਖਾਂਦਾ ਅੱਜ ਕੱਲ੍ਹ। ਹੁਣ ਪਤਾ ਨੀ ਲੱਗਦਾ ਬੰਦਾ ਨੂੰ ਕੀ ਅਸਲੀ ਖਾਂਦਾ ਪਿਆ ਕੀ ਨਕਲੀ ਖਾਂਦਾ ਪਿਆ।
ਹਾਂਜੀ ਹਾਂਜੀ, ਚਲੋ ਕਦੀ ਕਦਾਈਂ ਤੇ ਚਲੋ ਖਾ ਲਿਆ ਖਾ ਲਿਆ ਪਰ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਕੁੜੀਆਂ ਮੁੰਡਿਆਂ ਇਹ ਤੇ ਡੇਲੀ ਫਾਸਟ ਫੂਡ ਖਾਂਦੇ ਆ ਬਾਹਰ ਦਾ।
ਹਾਂ, ਇਹ ਵੀ ਸਹੀ ਹੈ ਜਿੱਦਾਂ ਅੱਜ ਕੱਲ੍ਹ ਤਾਂ ਸੋਇਆ ਚਾਂਪ ਦਾ ਬਹੁਤ ਰਿਵਾਜ਼ ਚੱਲਿਆ ਜੀ ਸੋਇਆ ਚਾਂਪ ਖਾਣੀ ਐ ਜੀ ਅਸੀਂ।
ਹਾਂਜੀ, ਰੋਜ਼ ਮੋਮੋਸ ਖਾਂਦੇ ਆ ਚ ਪਾਂ ਖਾਂਦੇ ਆ ਤੇ ਫੇਰ ਆਪਣੇ ਸਰੀਰ ਦਾ ਨੁਕਸਾਨ ਕਰਕੇ ਬਹਿ ਜਾਂਦੇ ਆ।
ਆ ਪਹਿਣ ਨੂੰ ਸੋਏ ਦੀ ਬਣੀ ਹੁੰਦੀ ਆ ਪਰ ਦਈ ਮੈਦਾ ਜਾਂਦੇ ਪਏ ਸਾਰਿਆਂ ਨੂੰ ਉਹ
ਹਾਂਜੀ ਹਾਂਜੀ, ਬਿਲਕੁਲ ਜੀ। ਹਾਂਜੀ, ਇਹਦੀ ਜਗ੍ਹਾ ਤੇ ਸਾਨੂੰ ਨਾ ਘਰ ਦਾ ਭੋਜਨ ਹੀ ਖਾਣਾ ਚਾਹੀਦਾ ਜਿਵੇਂ ਫਲ ਹਰੀਆਂ ਸਬਜ਼ੀਆਂ ਦਾਲਾਂ ਦੁੱਧ ਵਗੈਰਾ ਪੀਣਾ ਚਾਹੀਦਾ ਵਾ ਹਨਾ ਜੀ।
ਹਾਂਜੀ, ਅੱਜ ਮਤਲਬ ਮੈਂ ਕਹਿੰਦਾ ਜੀ ਆਪਾਂ ਇਹੀ ਚੀਜ਼ਾਂ ਸੋਚਦੇ ਹਾਂ ਕਿ ਵਧੀਆ ਹੈਗੀਆਂ ਚੀਜ਼ਾਂ। ਪਰ ਇਹਨਾਂ ਵਿੱਚ ਵੀ ਬੜਾ ਕੁੱਛ ਪਾਈ ਜਾਂਦੇ ਲੋਕੀ ਨਾ ਅੱਜ ਕੱਲ ਜਿੱਦਾਂ ਦੁੱਧ ਨਕਲੀ ਬਣਾ ਬਣਾ ਕੇ
ਹਾਂਜੀ ਬਿਲਕੁਲ ਜੀ। ਕਦੇ ਕਦੇ ਖਾਣਾ ਤੇ ਚਲੋ ਠੀਕ ਆ ਪਰ ਇਸਨੂੰ ਰੋਜ਼ ਦੀ ਆਦਤ ਨੀ ਬਨਾਉਣਾ ਚਾਹੀਦਾ ਹਨਾ ਜੀ। ਚੰਗੀ ਸਿਹਤ ਦੇ ਲਈ ਘਰ ਦਾ ਪੌਸ਼ਟਿਕ ਖਾਣਾ ਹੀ ਖਾਣਾ ਚਾਹੀਦਾ ਵਾ।
ਚਲੋ ਉਹ ਤੇ ਚਲੋ ਵਧੀਆ ਗੱਲ ਆ ਚਲੋ ਬੰਦਾ ਕਈ ਵਾਰ ਘਰੋਂ ਬਾਹਰ ਜਾਂਦਾ ਵਾ ਕੁੱਛ ਖਾ ਲੈਂਦਾ ਵਾ ਪਰ ਉਦੋਂ ਵੀ ਬੰਦੇ ਨੂੰ ਦੇਖ ਣਾ ਚਾਹੀਦਾ ਕਿ ਆਪਾਂ ਸਾਫ਼ ਸੁਥਰੀ ਥਾਂ ਤੇ ਜਾਈਏ। ਕਿਤੇ ਉੱਥੋਂ ਦਿਖਾਈਏ ਜਿੱਥੋਂ ਤੁਹਾਨੂੰ ਪਤਾ ਹੈ ਕਿ ਗਰੰਟੀ ਵਗੈਰਾ ਲੈਂਦੇ ਆ ਅਗਲੇ ਕਿ ਹਾਂਜੀ ਸਾਫ਼ ਚੀਜ਼ਾਂ ਖਵਾਦੇ ਪਏ ਆ ਆਪਾਂ ਤੁਹਾਨੂੰ।
ਹਾਂਜੀ, ਬਿਲਕੁਲ ਜੀ ਸਾਫ਼ ਸੁਥਰਾ ਤੇ ਅੱਜ ਕੱਲ੍ਹ ਬਣਾਉਂਦੇ ਹੀ ਨੀ ਉਹ ਸਬਜ਼ੀਆਂ ਨੂੰ ਧੋਂਦੇ ਨੀ ਬਸ ਓਦਾਂ ਹੀ ਗੰਦੇ ਹੱਥ ਹੁੰਦੇ ਉਹਨਾਂ ਦੇ ਕੱਟ ਕੱਟ ਕੇ ਚੀਜ਼ਾਂ ਪਾਈ ਜਾਂਦੇ ਆ ਤੇ ਉਹਦੇ ਨਾਲ। ਸਾਨੂੰ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ।
ਅੱਜ ਕੱਲ੍ਹ ਦੇਖੋ ਜੀ ਹਲਵਾਈਆਂ ਦੇ ਵੀ ਜਾਂਦੇ ਆ ਪਤਾ ਨੀ ਕੀ ਕੀ ਪਾਈ ਜਾਂਦੇ ਵਿੱਚ ਸੜੇ ਗਲੇ ਟਮਾਟਰ। ਪਰ ਫੇਰ ਵੀ ਅਸੀਂ ਲੋਕ ਖਾਈ ਲੈਂਦੇ ਆ ਜਾ ਕੇ।
ਹਾਂਜੀ, ਲੋਕੀ ਇਹੋ ਜਿਹਾ ਗੰਦ ਈ ਬਸ ਜ਼ਿਆਦਾ ਪਸੰਦ ਕਰਦੇ ਆ।
ਉਪਰੋ ਮਸਾਲਿਆਂ ਦਾ ਸਵਾਦ ਹੁੰਦਾ ਨਾ। ਘਰ ਵਾਲੇ ਉਹ ਮਸਾਲੇ ਬੰਦਾ ਇਸਤੇਮਾਲ ਨੀ ਕਰਦਾ ਦੇ ਮਸਾਲਿਆਂ ਦਾ ਸਵਾਦ ਹੁੰਦਾ ਬੰਦਾ ਕਹਿੰਦਾ ਖਾ ਲਓ ਫਿਰ ਆਰਾਮ ਨਾਲ।
ਹਾਂਜੀ ਹਾਂਜੀ, ਇਹਨਾਂ ਵਿੱਚ ਤੇਲ ਵੀ ਕਿੰਨਾ ਕਿੰਨਾ ਪਾਇਆ ਹੁੰਦਾ ਉਹਨਾਂ ਨੇ ਤੇਲ ਵੀ ਬਹੁਤ ਪਾਉਂਦੇ ਆ ਹਨਾ ਨਮਕ ਵੀ ਬਹੁਤ ਜ਼ਿਆਦਾ ਪਾ ਦਿੰਦੇ ਆ।
ਹਾਂ, ਉਹੀ ਨਾ ਫੇਰ ਹੁਣ ਪਤਾ ਨੀ ਲੱਗਦਾ ਕਈ ਪਾਸੇ ਤੇਲ ਵਰ ਤੇਲ ਬਦਲਦੇ ਵੀ ਨੀ ਕਿੰਨੇ ਕਿੰਨ ਦਿਨ ਉਹ ਉਹੀ ਪੁਰਾਣਾ ਤੇਲ ਤੇ ਤਲ ਤਲ ਕੇ ਚੀਜ਼ਾਂ ਖਵਾਉਂਦੇ ਰਹਿੰਦੇ ਆ।
ਹਾਂਜੀ ਹਾਂਜੀ, ਉਹ ਕਿੰਨਾ ਗੰਦਾ ਹੁੰਦਾ ਵਾ ਤੇਲ ਉਹੀ ਤਲੀ ਜਾਂਦੇ ਆ ਬਸ ਦੇਈ ਜਾਂਦੇ ਆ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਕਿੰਨੀਆਂ ਹੋ ਜਾਂਦੀਆਂ ਉਹਦੇ ਨਾਲ।
ਚਲੋ ਛੋਟੀ ਉਮਰਾਂ ਦੇ ਵਿੱਚ ਅਹ ਦੇਖੋ ਬੱਚਿਆਂ ਨੂੰ ਕੀ ਕੀ ਬਿਮਾਰੀਆਂ ਲੱਗਦੀਆਂ ਪਈਆਂ ਵਾ। ਫਿਰ ਖ਼ਬਰਾਂ ਆਉਂਦੀਆਂ ਕੋਈ ਜਿੰਮ ਕਰਦਾ ਪਿਆ ਮੁੰਡਾ ਉਹ ਡਿੱਗ ਪਿਆ। ਕਈਆਂ ਨੂੰ ਚੱਲਦੇ ਚੱਲ ਹਾਰਟ ਅਟੈਕ ਆ ਗਏ ਇਹੀ ਕਰਕੇ ਹੁੰਦਾ ਕਿ ਬਾਹਰਲਆਂ ਚੀਜ਼ਾਂ ਆਪਾਂ ਖਾਈ ਜਾਂਦੇ ਗੰਦੀਆਂ ਵਗੈਰਾ
ਹਾਂਜੀ ਹਾਂਜੀ, ਖਾਣਾ ਪਚਾਉਣ ਵਿਚ ਸਾਨੂੰ ਕਿੰਨੀ ਮੁਸ਼ਕਿਲ ਹੁੰਦੀ ਆ।
ਅੱਜ ਕੱਲ ਬਸ ਲੋਕੀ ਕਹਿੰਦੇ ਖਾਓ ਪੀਓ ਤੇ ਲੇਟ ਕੇ ਟੀ ਵੀ ਦੇਖਲੋ ਤੁ ਸੋਜੋ ਇਹ ਨੀ ਕਿ ਅਸੀਂ ਤਾਂ ਪੰਦਰਾਂ ਵੀਹ ਮਿੰਟ ਅੱਧਾ ਘੰਟਾ ਸੈਰ ਕਰ ਲਈਏ। ਥੋੜ੍ਹਾ ਬਹੁਤਾ ਟਾਈਮ ਆਪਣੇ ਸਰੀਰ ਨੂੰ ਦਊਗੇ।
ਮੌਸਮ ਵੀ ਅੱਜ ਕੱਲ੍ਹ ਏਦਾ ਦਾ ਹੋ ਗਿਆ ਵਾ ਬੰਦਾ ਬਾਹਰ ਹੀ ਨਿਕਲਦਾ ਏਸੀ ਚਲਾ ਕੇ ਅੰਦਰ ਬੈਠਾ ਰਹਿੰਦਾ।
ਹਾਂਜੀ ਹਾਂਜੀ ਬਿਲਕੁਲ ਜੀ।
ਰੋਜ਼ ਸਵੇਰੇ ਬਾਰਸ਼ ਵਾਲਾ ਮੌਸਮ ਬਣ ਜਾਂਦਾ ਬਾਅਦ ਚ ਧੁੱਪ ਨਿਕਲ ਆਂਦੀ ਓਨੀ ਜ਼ਿਆਦਾ ਗਰਮੀ ਹੋ ਜਾਂਦੀ ਹੈ।
ਹਾਂਜੀ, ਹਨਾ ਫੈਟੀ ਲੀਵਰ ਵੀ ਹੋ ਜਾਂਦਾ ਅੱਜ ਕੱਲ ਜਿਸ ਤਰ੍ਹਾਂ ਲੋਕ ਪੀਜ਼ੇ ਪੀਜ਼ੇ ਵਗੈਰਾ ਖਾਂਦੇ ਆ।
ਹਾਂਜੀ ਹਾਂਜੀ,
ਪੀਜੇ ਵਗੈਰਾ ਖਾਂਦੇ ਓ ਕਿਹੜਾ ਪਚਦੇ ਉਹ ਤੇ ਨੀਰਾ ਹੀ ਮੈਦਾ ਹੁੰਦਾ ਵਾ ਉਹ ਤੇ ਵੈਸੇ ਹੀ ਨੀ ਪਚਦਾ।
ਉਹਦੇ ਨਾਲ ਫੈਟੀ ਲੀਵਰ ਹੋ ਜਾਂਦਾ ਪੇਟ ਦੇ ਵਿੱਚ ਗਿੰਨੀ ਫੈਕਸ਼ਨ ਹੋ ਜਾਂਦੀ ਆ।
ਮਤਲਬ ਅੱਜ ਕੱਲ੍ਹ ਡਾਕਟਰ ਕੋਲ ਜਾਓ ਸੋ ਚੋ ਪੰਜਾਹ ਬੰਦਿਆਂ ਨੂੰ ਫੈਟੀ ਲੀਵਰ ਦੀ ਬਿਮਾਰੀ ਦੱਸ ਦਿੰਦਾ ਜੀ ਉਹ। ਕਿਉਂਕਿ ਸਿਆਂ ਦਾ ਖਾਣਾ ਪੀਣਾ ਇਦਾਂ ਦਾ ਹੋ ਗਿਆ।
ਹਾਂਜੀ ਹਾਂਜੀ ਬੋਲੋ।
ਹੋਰ ਤੁਹਾਡੇ ਪਰਿਵਾਰ ਚ ਕੌਣ ਕੌਣ ਹੈਗਾ।
ਹਾਂਜੀ ਸਾਰੇ ਹੀ ਆ ਜੀ ਹਾਂਜੀ ਤੁਸੀਂ ਖਾਂਦੇ ਜੇ ਫਾਸਟ ਫੂਡ।
ਅਸੀਂ ਫਾਸਟ ਫੂਡ ਖਾਲੀ ਦਾ ਕਿਤੇ ਪੰਦਰਾਂ ਵੀਹ ਦਿਨਾਂ ਵਿੱਚ ਇੱਕ ਵਾਰੀ ਜਿੱਦਾਂ ਘਰ ਜਾਂਦੇ ਵੇਲੇ ਕੋਈ ਬੱਚਾ ਕਹਿ ਦੇ ਕੁਛ ਖਾਣਾ ਪੀਣਾ ਤੇ ਫਿਰ ਲੈ ਜਾਈਦਾ ਨਹੀਂ ਤਾਂ ਜ਼ਿਆਦਾਤਰ ਮੈਂ ਫਰੂਟ ਵਗੈਰਾ ਹੀ ਲੈ ਕੇ ਜਾਂਦਾ ਘਰੇ।
ਹਾਂਜੀ, ਫਰੂਟ ਫਲ ਫਰੂਟ ਖਵਾਉਣੇ ਤੇ ਹਾਂਜੀ ਬਹੁਤ ਚੰਗੇ ਬੱਚਿਆਂ ਵਾਸਤੇ ਹਾਂਜੀ ਉਹੀ ਲੈ ਕੇ ਜਾਇਆ ਕਰੋ।
ਸੀਜ਼ਨਲ ਵਗੈਰਾ ਆਲੂੁ ਬਖਾਰਾ ਵਗੈਰਾ ਚੱਲਦੇ ਪਏ ਆ।
ਹਾਂਜੀ ਹਾਂਜੀ, ਮੌਸਮ ਦੇ ਹਿਸਾਬ ਨਾਲ ਜਿਹੜਾ ਵੀ ਫ਼ਲ ਹੁੰਦਾ ਉਹੀ ਖਾਣਾ ਚਾਹੀਦਾ ਵਾ ਸਾਨੂੰ।
ਹਾਂਜੀ, ਅੱਜ ਕੱਲ੍ਹ ਤਾਂ ਜਿੱਦਾਂ ਸਟੋਰ ਕਰ ਕਰਕੇ ਬੇਮੌਸਮੀ ਵੀ ਦੇਈ ਜਾਂਦੇ ਲੋਕ। ਜਿਵੇਂ ਹੁਣ ਅੰਬ ਦਾ ਸੀਜਨ ਹੈਗਾ ਅੰਬ ਖਾ ਲਿਆ ਤੇ ਕੁਛ। ਮਤਲਬ ਜਿਹੜਾ ਵਧੀਆ ਚੀਜ਼ ਮਿਲਦੀ ਲੈ ਜਾਈ ਦਾ ਹਰੀਆਂ ਸਬਜ਼ੀਆਂ ਵਰਦੀਹੀਆਂ ਘਰੇ ਦਾਲਾਂ ਦੂਲਾ ਬਣਾ ਲਈਦੀਆਂ ਵਾ। ਦਲੀਆ ਵਗੈਰਾ ਖਾ ਲਈ ਦਾ ਟਾਈਮ ਸਿਰ। ਹਫ਼ਤੇ ਚ ਇੱਕ ਵਾਰ ਅਸੀਂ ਸੋਚਦੇ ਆ ਕਿ ਦਲੀਆ ਈ ਖਾਈ ਏ ਜੀ ਅਸੀਂ।
ਹਾਂਜੀ ਹਾਂਜੀ, ਇਹਦੇ ਨਾਲ ਫਿਰ ਵਿਟਾਮਿਨ ਵਗੈਰਾ ਮਿਲਦੇ ਆ ਨਾ ਅਗਰ ਅਸੀਂ ਦਾਲਾਂ ਵਗੈਰਾ ਖਾਈਏ ਤਾਂ।
ਹਾਂਜੀ, ਸਰੀਰ ਨੂੰ ਪੌਸ਼ਟਿਕ ਰੱਖਣ ਵਾਸਤੇ ਕੁਛ ਨਾ ਕੁਛ ਤਾਂ ਖਾਣਾ ਹੀ ਪੈਣਾ ਜੀ ਵਧੀਆ।
ਹਾਂਜੀ ਬਿਲਕੁਲ ਜੀ। ਬੱਚਿਆਂ ਨੂੰ ਤਾਂ ਬਿਲਕੁਲ ਵੀ ਨੀ ਖਵਾਉਣਾ ਚਾਹੀਦਾ ਜਿੱਥੇ ਜਿੱਦਾਂ ਅੱਜ ਕੱਲ੍ਹ ਦੇ ਬੱਚੇ ਮੈਗੀ ਵਗੈਰਾ ਬਹੁਤ ਖਾਂਦੇ ਆ ਨਾ ਮੈਗੀ ਨੀ ਖਾਣੀ ਚਾਹੀਦੀ।
ਸਾਡੇ ਘਰ ਮੈਗੀ ਲਿਆਈ ਦੀ ਨੀ ਜੀ ਅਸੀਂ ਇਸੇ ਕਰਕੇ ਨਾ ਮੈਗੀ ਲਿਆਈ ਦੀ ਨਾ ਕੋਲਡਰਿੰਕ ਵਗੈਰਾ ਲਿਆਈ ਦੀ ਐ।
ਹਾਂਜੀ, ਮੈਗੀ ਤੇ ਵੈਸੇ ਨੀ ਪਚਦੀ ਉਹ ਤੇ ਨੀਰਾ ਹੀ ਮੈਦਾ ਹੁੰਦਾ ਤੁਹਾਨੂੰ ਪਤਾ ਉਹ ਤੇ ਪਚਦਾ ਹੀ ਨੀ ਆ।
ਪਤਾ ਨੀ ਲੋਕ ਇੰਨੇ ਸ਼ੌਂਕ ਨੇ ਮੈਗੀ ਕਿੱਦਾਂ ਖਾ ਲੈਂਦੇ ਆ ਸਾਡੇ ਕੋਲ ਤਾਂ ਖਾਧੀ ਨੀ ਜਾਂਦੀ।
ਹਾਂਜੀ, ਘਰ ਦਾ ਤਾਜ਼ਾ ਖਾਣਾ ਹੀ ਖਾਣਾ ਚਾਹੀਦਾ ਵਾ ਸਾਨੂੰ।
ਉਹ ਏਦਾਂ ਹੁੰਦਾ ਨਾ ਚਲੋ ਆਪਾਂ ਤੇ ਬਚਾ ਲੈਂਦੇ ਹਾਂ ਬੱਚੇ ਜਦੋਂ ਬਾਹਰੋਂ ਦੂਜੇ ਬੱਚਿਆਂ ਨੂੰ ਦੇਖਦੇ ਆ ਆਂਦੇ ਜਾਂਦੇ। ਦੇਖਦੇ ਆ ਗਲੀ ਵਿੱਚ ਕੀ ਆਇਆ ਕੀ ਨਹੀਂ ਆਇਆ ਐਸ ਕਰੀਮਾਂ ਨਕਲੀ ਵਗੈਰਾ ਉਹ ਫਿਰ ਬੱਚੇ ਜਿੱਦ ਕਰਦੇ ਆ ਕਿ ਮੈਂ ਹੀ ਖਾਣਾ ਇਹੀ ਖਾਣਾ ਰੋਣ ਲੱਗ ਪੈਂਦੇ ਉੱਚੀ ਉੱਚੀ।
ਹਾਂਜੀ, ਹਨਾ ਬਾਹਰ ਦਾ ਖਾਣਾ ਖਾਣ ਦੇ ਆਲਸ ਬਹੁਤ ਆ ਗਿਆ ਵਾ।
ਆਲਸੀ ਹੋਗੇ ਬੱਚੇ ਪੜ੍ਹਾਈਆਂ ਵੱਲ ਧਿਆਨ ਨੀ ਉਹਨਾਂ ਦਾ ਹੁੰਦਾ। ਕਦੇ ਸਰ
ਇਹੀ ਦੇਖਦੇ ਆ। ਕਿ ਨਾਲ ਦਾ ਬੱਚੇ ਨੇ ਕੀ ਕੀਤਾ ਮੈਂ ਵੀ ਉਹੀ ਕਰ ਲਵਾਂ ਨਾਲ ਦੇ ਬੱਚੇ ਕੋਲ ਜੋ ਹੈਗਾ ਮੈਂ ਵੀ ਉਹੀ ਲੈ ਆਵਾਂ ਜਾ ਕੇ।
ਹਾਂਜੀ ਹਾਂਜੀ, ਇੱਕ ਦੂਜੇ ਵੱਲ ਵੇਖ ਕੇ ਖਾਂਦੇ ਆ ਨਾ ਬੱਚੇ।
ਇੱਕ ਦੂਜੇ ਨੂੰ ਦੇਖਾ ਦੇਖੀ ਕੇ ਫਿਰ ਕਰਨ ਲੱਗ ਪੈਂਦੇ ਨਾ ਹੁਣ ਮੈਂ ਆਪਣੇ ਬੇਟੇ ਨੂੰ ਜੇ ਆਪਣੇ ਘਰੇ ਰੱਖੀਏ ਤਾਂ ਠੀਕ ਐ ਜਦੋਂ ਬਾਹਰ ਜਾਂਦਾ ਗਲੀ ਵਿੱਚ ਖੇਡਣ ਵਗੈਰਾ ਜਾ ਸਕੂਲ ਜਾਂਦਾ ਜਾ ਕਿਤੇ ਜਾਂਦਾ ਉੱਥੇ ਦੇਖਦਾ ਫੇਰ ਜਿੱਦ ਕਰਦਾ।
ਹਾਂਜੀ ਜਿੱਦਾ ਅੱਜ ਕੱਲ ਦੇ ਛੋਟੇ-ਛੋਟੇ ਬ ਚਿਆਂ ਚ ਜੀ ਮੋਟਾਪਾ ਬਹੁਤ ਵੱਧ ਗਿਆ ਹੋ ਨਾ ਉਹ ਕਿੰਨੇ ਮੋਟੇ ਹੋ ਜਾਂਦੇ ਉਹ ਖਾਂਦੇ ਵੀ ਬਾਹਰ ਦੀਆ ਚੀਜ਼ਾ ਹੀ ਆ ਜਾਦੀਆ।
ਬਿਲਕੁਲ ਜੀ ਬਿਲਕੁਲ, ਇਹੀ ਚੀਜ਼ ਹੁੰਦੀ ਆ ਕਿ ਮਤਲਬ ਉਹੀ ਦੇਖਾ ਦੇਖੀ ਹੋ ਗਏ ਨਾ ਸਾਰੇ ਪਾਸੇ।
ਕੋਲਡ ਡਰਿੰਕ ਪੀ ਲਈ ਇਹਨਾਂ ਨਾਲ ਕਿੰਨਾ ਨੁਕਸਾਨ ਹੁੰਦਾ ਉਹਨਾਂ ਦੇ ਦੰਦਾਂ ਦਾ ਵੀ
ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਦੇ ਦੰਦ ਵੀ ਖ਼ਰਾਬ ਹੋ ਜਾਂਦੇ ਆ ਜੀ। ਮੇਰੇ ਇੱਕ ਦੋਸਤ ਹੈਗੇ ਆ ਉਹਨਾਂ ਦੇ ਬੇਟੇ ਦੇ ਹਲੇ ਅ ਨੌ, ਦਸ ਸਾਲ ਦਾ ਹੈਗਾ ਤੇ ਦੰਦ ਖ਼ਰਾਬ ਹੋ ਗਏ ਆ।
ਹਾਂਜੀ ਬਿਲਕੁਲ ਜੀ ਨਹੀਂ ਨਾ ਉਹਨਾਂ ਨੂੰ ਖਾਣਾ ਨੀ ਚਾਹੀਦਾ। ਧਿਆਨ ਦੇਣਾ ਚਾਹੀਦਾ ਇਸ ਚੀਜ਼ ਵੱਲ।
ਬੱਚੇ ਸਮਝਦੇ ਨੀ ਨਾ ਬੱਚਿਆਂ ਨੂੰ ਸਮਝਾਨੇ ਆ ਕਿ ਨਹੀ ਪੀਣੀ ਚਾਹੀਦੀ ਇਹ ਚੀਜ਼ ਉਹ ਫਿਰ ਜਦੋ ਪਾਸੇ ਦੇਖਦੇ ਆ ਫੇਰ ਰੌਲਾ ਪਾਉਂਦੇ ਆ ਨਾਲ ਦੇ ਬੱਚਿਆਂ ਦੇ ਕਰਕੇ ਜਦੋਂ ਕਿਸੇ ਦੇ ਘਰ ਜਾਂਦੇ ਆ ਅਗਲੇ ਦਿੰਦੇ ਆ ਤੇ ਅਗਲੇ ਕਹਦੇ ਚਲੋ ਬੱਚਾ ਆ ਕੋਈ ਗੱਲ ਨੀ।
ਹਾਂਜੀ-ਹਾਂਜੀ ਕਦੇ ਕਦਾਈ ਚਲੋ ਫਾਸਟ ਫੂਡ ਖਾ ਲੈਣਾ ਚਾਹੀਦਾ ਸਵਾਦ ਲੱਗਦਾ ਵਾ ਪਰ ਇਸਨੂੰ ਰੋਜ਼ਾਨਾ ਨੀ ਖਾਣਾ ਚਾਹੀਦਾ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈਗਾ ਵਾ।
ਬਸ ਉਹੀ ਨਾ ਸਵਾਦ ਵਾਸਤੇ ਕੋਈ ਚੀਜ਼ ਖਾ ਲੋ ਤਾ ਸਹੀ ਹੈ ਪਰ ਉਹਨੂੰ ਆਦਤ ਨਾ ਬਣਾਓ।
ਹਾਂਜੀ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਗੱਲ ਕਰਨ ਲਈ ਠੀਕ ਹੈ ਜੀ। ਸਸ ਸ੍ਰੀ ਕਾਲ ਜੀ।
ਓਕੇ